ਹੈਲੋ ਹਾਂਜੀ ਸ਼੍ਰਿਸ਼ਰੀ ਅਕਾਲ।
ਹੈਲੋ ਹਾਂਜੀ ਸ਼੍ਰਿਸ਼ਰੀ ਅਕਾਲ ਜੀ ਹੋਰ ਕੀ ਹਾਲ ਨੇ
ਮੈਂ ਠੀਕ ਹਾਂ ਤੁਸੀਂ ਸੁਣਾਓ?
ਹਾਂ ਬਸ ਮੈਂ ਵੀ ਠੀਕ ਹਾ ਬਸ ਮੇਰੇ ਹੋ ਗਏ। ਇੱਕ ਦੋ ਦਿਨ ਤੋਂ ਨਾ ਬਸ ਪਤਾ ਨੀ ਕਿ ਸਰਵਾਈਕਲ ਕਰਕੇ ਨਾ। ਮੇਰੀ ਗਰਦਨ ਵਿੱਚ ਬੜੀ ਦਰਦ ਹੋ ਰਹੀ ਸੀ। ਤੇ ਸਰਵਾਈਕਲ ਵੈਸੇ ਇਨਾ ਹੈ ਤੇ ਨਹੀ ਸੀ। ਹੈ ਸੀ ਦੋ ਚਾਰ ਸਾਲ ਪਹਿਲੇ ਹੈਗਾ ਸੀ ਪਰ ਪਤਾ ਨੀ ਕਿਉਂ ਪੰਜ ਦਸ ਦਿਨਾਂ ਤੋਂ ਨਾ ਬੜੇ ਹੀ ਚੱਕਰ ਆਉਂਦੇ ਪਏਨੇ ਇਵੇਂ ਲੱਗਦਾ ਜਿਵੇਂ ਪਿੱਛੇ ਦਰਦ ਤੋਂ ਨਾ ਕੋਈ ਨਸ ਜਿਵੇਂ ਉਹ ਹੁੰਦੀ ਪਈ ਤੇ ਦਰਦ ਜਿਵੇਂ ਏਕਿਓ ਦਮ ਫਿਰ ਚੱਕਰ ਜਿਹੇ ਆ ਜਾਂਦੇ ਨੇ।
ਅੱਛਾ।
ਬਸ ਕੋਈ ਇਲਾਜ ਦੱਸੋ ਹੈਗਾ ਤੇ ਤੁਹਾਡੇ ਕੋਲ ਕੋਈ ਇਲਾਜ ਏਦਾ
ਇਹਦਾ ਤੇ ਇੱਕ ਕਹਿੰਦੇ ਨੇ ਨਾ ਜਿਵੇਂ ਅ ਵੀ ਬੈਡ ਤੇ ਥੋੜ੍ਹੀ ਜਿਹੀ ਗਰਦਨ ਹਨਾ ਪੇਲਮ ਨੀਚੇ ਲਮਕਾ ਲੋ ਵੀ ਓਦੇ ਨਾਲ ਕਹਿੰਦੇ ਨੇ ਫ਼ਰਕ ਪੈਂਦਾ ਤੇ ਓ ਇੱਕ ਦੂਜਾ ਤੇ ਕਹਿ ਕਹਿੰਦੇ ਨੇ ਵੀ ਮਾਲਿਸ਼ ਕਰਵਾ ਲੋ ਤੁਸੀਂ ਥੋੜ੍ਹੀ ਜੀ ਆ ਥੋੜ੍ਹਾ ਕੋਈ ਤੇਲ ਲੈ ਲੋ ਜਾਂ ਸਰ੍ਹੋਂ ਦਾ ਲੈ ਲੋ ਤੁਸੀਂ ਓਦੇ ਨਾਲ ਹਲਕੇ ਹਲਕੇ ਨਾਲ ਨਾ ਤੁਸੀਂ ਮੋਢਿਆਂ ਦੇ ਸ਼ੋਲਡਰ ਜੇੜੇ ਹੁੰਦੇ ਨੇ ਏਸ ਜਗ੍ਹਾ ਤੇ ਮਾਲਿਸ਼ ਕਰਵਾਓ ਜਾਂ ਆਪ ਖੁਦ ਕਰਲੋ ਜੇ ਕੋਈ ਨਈ ਕਰਨ ਵਾਲਾ ਹੈਗਾ ਤੇ ਇੱਕ ਕੰਨਾਂ ਦੇ ਪਿੱਛੇ ਕੋਲ ਹੁੰਦੇ ਨੇ ਇੱਥੇ ਵੀ ਹੁੰਦੇ ਨੇ ਜੀਵੇਂ ਏਕੂਪੈਸ਼ਰ ਵਿੱਚ ਦੱਸਦੇ ਨੇ ਵੀ ਕੰਨਾਂ ਦੇ ਪਿੱਛੇ ਵੀ ਹੁੰਦੇ ਨੇ ਉੱਥੇ ਗੋਲ ਗੋਲ ਰਾਂਊਡ ਵਿੱਚ ਜਿਵੇਂ ਨੈਕ ਨੂੰ ਅਸੀਂ ਫੜਦੇ ਆ ਨਾ ਪਿੱਛੋਂ ਗੁੱਤ ਦੇ ਥੱਲੋਂ ਤੇ ਥੇ ਆਰਾਮ ਨਾਲ ਸਰਕੂਲੇਸ਼ਨ ਵਿੱਚ ਨਾ ਘੁਮਾਓ ਥੋੜੇ ਥੋੜੇ ਤੇ ਫ਼ਰਕ ਪੈਂਦਾ ਏਦੇ ਨਾਲ ਵੀ
ਅੱਛਾ, ਮੈਂ ਕਰਕੇ ਦੇਖਾਂਗੀ ਕਿਉਂਕਿ ਮੇਰਾ ਤੇ ਨਾ ਮੇਰੀ ਬੇਟੀ ਐ ਛੋਟੀ ਇੰਨੀ ਵੱਡੀ ਨੀ ਹੈ। ਓਨੂੰ ਮੈਂ ਕਿਹਾ ਤੇ ਸੀ ਅੱਜ ਦੁਪਹਿਰੇ ਨਾ ਤੇ ਮੇਰੀ ਬੇਟੀ ਹੈ ਦਸ ਗਿਆਰਾਂ ਸਾਲ ਦੀ ਤੇ ਓਦੇ ਕੋਲੋ ਹੋ ਨੀ ਰਿਹਾ ਸੀ। ਤੇ ਫੇਰ ਵੀ ਉਨੇ ਆਪਣਾ ਜਿੰਨਾ ਟਰਾਈ ਕੀਤਾ ਉਨੇ ਮੇਰੇ ਥੋੜੇ ਪੁਆਇੰਟ ਦਵਾਏ ਹੈਗੇ ਤੇ ਫਿਰ ਵੀ ਏਨਾ ਆਰਾਮ ਨ ਮਿਲਿਆ ਪਰ ਏ ਹੈਗਾ ਬਈ ਜਿਵੇਂ ਕਿਸੇ ਕੰਮ ਤੇ ਨਾ ਕੌਸ ਹੀ ਬੈਠ ਰਹੀ ਵੀ ਜਿਵੇਂ ਸਰੀਰ ਡਿੱਗਿਆ ਡਿੱਗਿਆ ਰਹਿੰਦਾ ਨਾ ਉਵੇਂ ਡਿੱਗ ਬਦਾ ਰਹਿੰਦਾ ਇਦੇ ਵਿੱਚ
ਹਾਂਜੀ ਆਹ ਸਰੀਰ ਵਿੱਚ ਕਿੱਥੇ ਵੀ ਅਗਰ ਦਰਦ ਹੈਗਾ ਐ ਤੇ ਪੂਰਾ ਸਰੀਰ ਹੀ ਖ਼ਰਾਬ ਹੋ ਜਾਂਦਾ ਐ ਕੋਈ ਜੀ ਨੀ ਕਰਦਾ ਕੰਮ ਕਰਨ ਨੂੰ
ਹਾ ਕੁਛ ਗਰਮੀ ਵੀ ਇੰਨੀ ਹੋਈ ਪਈ ਹੈ, ਨਾ ਇੱਥੇ ਤੇ ਨਾ ਕੱਲ ਬਾਰਿਸ਼ ਵੀ ਹੋਈ ਸੀ ਬਟ ਤੁਸੀਂ ਕਹਿ ਲਓ ਹੁਣ ਵੀ ਹੁੰਮਸ ਇੰਨੀ ਹੈਗੀ ਏ ਨਾ ਹੁੁੰਮਸ ਦੇ ਕਾਰਨ ਨਾ ਵੈਸੇ ਘਬਰਾਹਟ ਜੀ ਹੋਈ ਪਈ ਬੜੀ
ਹਾਂਜੀ ਸਾਡੇ ਇੱਥੇ ਵੀ ਬਸ ਅੱਜ ਬੱਦਲ ਜਾ ਬਣਿਆ ਐ ਹਲਕੀ ਜੀ ਤਨੀਆਂ ਹੋਈਆਂ ਨੇ ਤੇ ਬਸ ਓ ਏਦਾਂ ਹੀ ਬਸ ਗੁੰਮਾ ਜਿਹਾ ਬਣਿਆ ਐ ਹਲ ਹਲਕੀ ਫੁਲਕੀ ਹਵਾ ਬਸ ਚੱਲ ਰਹੀ ਐ
ਹੁਣ ਦਸ ਪੰਦਰਾਂ ਮਿੰਟ ਤੁਸੀਂ ਕਹਿ ਲਓ ਏਸੀ ਬੰਦ ਹੁੰਦੇ ਆ, ਕਮਰੇ ਦੇ ਵਿੱਚ ਏਨਾ ਗੁੰਮ ਹੋ ਜਾਂਦਾ ਐ ਨਾ ਵੀ ਇੱਕ ਏ ਸੀ ਵੀ ਤੁਸੀਂ ਕਹਿ ਲੋ ਦਿਨ ਰਾਤ ਕੋਂਟੀਨਿਊ ਚੱਲਦੇ ਪਏ ਨੇ ਏਸ ਹਿਸਾਬ ਨਾਲ ਗਰਮੀ ਹੋਈ ਪਈ ਹੈ
ਹਾਂਜੀ ਓ ਤੇ ਹੈਗਾ ਸਾਡੇ ਆਪ ਏਸੀ ਚੱਲਦੇ ਪਏ ਨੇ ਹਾਂ ਜੀ ਏਸੀ ਬਗੈਰ ਉਠਿਆਂ ਨੀ ਜਾਂਦਾ ਪਿਆ ਹੂੰ
ਬਹੁਤ ਜ਼ਿਆਦਾ ਹੁੰਮਸ ਹੋਈ ਪਈ ਦੇਖਾਂਗੀ ਤੁਹਾਡਾ ਮੈਂ ਤਰੀਕੇ ਅਪਣਾਦੀ ਹਾਂ ਜਾਂ ਸਾਡੇ ਨਾ ਗੁਆਂਢ ਦੇ ਵਿੱਚ ਈ ਆਂਟੀ ਹੈਗੇ ਨੇ ਓ ਸਿਆਣੇ ਹੈਗੇ ਮੈਂ ਕਿਹਾ ਉਹ ਆਂਟੀ ਨੂੰ ਮੈਂ ਕਵਾਗੀ ਆਂਟੀ ਥੋੜਾ ਤੇਲ ਲੈ ਕੇ ਜੇੜਾ ਮੇਰੇ ਪੁਆਇੰਟਸ ਵਗੈਰਾ ਤੇ ਦਬਾਓ ਕਿਉਂਕਿ ਹਸਬੈਂਡ ਮੇਰੇ ਤਾਂ ਘਰ ਨੀ ਹੈਗੇ ਉਹ ਸ਼ੋਪ ਤੇ ਗੇ ਨੇ ਉਹ ਫੇਰ ਕਿੱਥੇ ਰਾਤੀ ਆਣਗੇ ਤੇ ਤਾਂ ਤੱਕ ਤੇ ਔਖਾ ਈ ਹੈਗਾ ਮੈਂ ਪਹਿਲੇ ਸੋਚ ਰਹੀ ਸੀ ਦਵਾਈ ਖਾ ਲਾਂ ਡੋਲੂ ਵਗੈਰਾ ਇੱਕ ਮੇਰੇ ਕੋਲ ਨਾ ਮਸ਼ੀਨ ਵੀ ਹੈਗੀ ਓ ਮਸਾਜ ਵਾਲੀ ਮਸਾਜ ਵਾਲੀ ਮਸ਼ੀਨ ਦੇ ਨਾਲ ਮੈਂ ਕੀ ਕਰਦੀ ਹੈਗੀ ਆਂ ਜਿਵੇਂ ਮੈਨੂੰ ਕਦੀ ਏ ਦਰਦ ਸ਼ੁਰੂ ਹੁੰਦੀ ਸੀ, ਨਾ ਤੇ ਮੈਂ ਆਪਣੀ ਨਾ ਇੱਥੇ ਪਿੱਛੇ ਪਿੱਛੇ ਬੈਕ ਤੇ ਤੁਸੀਂ ਕਹਿ ਲਓ ਮਾਰ ਲੈਂਦੇ ਸੀ ਉਦੇ ਨਾਲ ਨਾ ਮੈਨੂੰ ਕਾਫੀ ਫ਼ਰਕ ਪੈ ਜਾਂਦਾ ਸੀ ਤੁਸੀਂ ਕਹਿਲੋ ਜੀਵੇਨਸਾ ਖੁੱਲ ਜਾਂਦੀਆਂ ਸੀ ਮੈਂ ਪੈਰਾਂ ਦੇ ਹਾਂ। ਪੈਰਾਂ ਦੇ ਤਲਾਂ ਤੇ ਕਰ ਲੈਂਦੀ ਸੀ। ਮੇਰੇ ਕੋਲੋਂ ਮਸ਼ੀਨ ਕਾਫੀ ਸਾਲ ਪੁਰਾਣੀ ਹੈਗੀ ਸੀ। ਪੰਜ-ਛੇ ਸਾਲ ਹੋਗੇ। ਉਹ ਮੇਰੀ, ਛੋਟੀ ਬੇਟੀ ਨਾ ਉਹ ਬਹੁਤ ਜ਼ਿਆਦਾ ਸ਼ਰਾਰਤੀ ਹੈ ਓ
ਅੱਛਾ।
ਉਹਦੀ, ਜਿਹੜੀ ਸ਼ੇਪ ਬੰਨੀ ਹੋਈ ਸੀ ਨਾ, ਉਹ ਬਨੀ ਹੋਈ ਸੀ ਡੋਲਫਿਨ ਦੀ ਸ਼ੇ ਸ਼ੇਪ ਦੀ, ਮਸਾਜ ਵਾਲੀ ਮਸ਼ੀਨ ਹੈਗੀ ਸੀ। ਤੇ ਜਦੋਂ ਦੇਖੋ ਉਹਨੂੰ ਟੋਏ ਲੱਗਦਾ ਸੀ, ਆਪਣਾ ਉਹਦੇ ਨਾਲ ਇਹਨੇ ਖੇਡਣਾ ਸ਼ੁਰੂ ਕਰ ਦੇਨਾ ਮ੍ਮਾ। ਇਹ ਡੋਲਫਿਨ ਹੈਗੀ ਏ, ਟੋਏ ਬਣ ਕੇ ਉਹਨੇ ਆਪਣੇ ਟੋਏ ਦੇ ਨਾਲ ਰੱਖ ਕੇ ਉਹ ਬਸ, ਉਹ ਮਸ਼ੀਨ ਮੇਰੀ ਗਿਰ ਗਈ ਦੋ-ਤਿੰਨ ਵਾਰ ਤੇ ਉਹਨੇ ਹੁਣ ਬਸ। ਤੁਸੀਂ ਕਹਿ ਲੋਓ ਬਈ, ਚੱਲਣਾ ਹੀ ਬੰਦ ਕਰਤਾ ਹੈਗਾ, ਉਹ ਖ਼ਰਾਬ ਹੋ ਗਈ ਹੈ ਹੁਣ ਤੁਹਾਨੂੰ ਪਤਾ, ਆਪਣੇ ਘਰਾਂ ਦੇ ਵਿੱਚ ਚੀਜ਼ ਇੱਕ ਵਾਰ ਖ਼ਰਾਬ ਹੋ ਜਾਂਦੀ ਹੈ, ਠੀਕ ਹੋਣੀ ਨੀ ਉਹਨੇ ਦੁਬਾਰਾ ਹੁਣ
ਹਾਂਜੀ, ਉਹ ਤੇ ਹੈ, ਹੀ ਸਾਡੀ ਆਪ ਹੀ ਹੈਗੀ ਹੈ ਜਿਹੜੀ, ਅ ਮਸਾਜ ਗਨ ਉਹ ਵੀ ਉਹਦੀ ਚਾਰਜਿੰਗ ਹੀ ਨਹੀਂ ਹੁੰਦੀ, ਓਦਾਂ ਉਹਨੂੰ ਚਾਰਜਿੰਗ ਤੇ ਲਗਾ ਕੇ, ਫੇਰ ਅਸੀਂ ਚਲਾਉਦੇ ਹਾਂ ਉਹ ਵੀ, ਸਾਡੇ ਬੱਚੇ ਛੋਟੇ ਹੈਗੇ ਨੇ ਉਹਨਾਂ, ਨੇ ਬਸ ਉਹ, ਖੇਡ- ਖੇਡ ਵਿੱਚ ਚਲਾਉਂਦੀ ਸੀ, ਬੰਦ ਕਰ ਦਿੱਤੀ ਬਸ ਉਹਨੇ ਵੀ, ਇਵੇਂ ਖਰਾਬ ਕਰ ਬਸ, ਉਹਦੀ ਚਾਰਜਿੰਗ ਨਹੀਂ ਹੁੰਦੀ, ਲਗਾ ਕੇ ਉਹਦੇ ਤੇ ਫੇਰ ਕਰਨੀ ਪੈਂਦੀ ਹੈ
ਹਮ
ਚਾਰਜਿੰਗ, ਪੁਆਇੰਟ ਤੇ ਲਾ ਕੇ
ਹਾਂ ਮੈਂ, ਦੇਖੀ ਸੀ ਤੁਹਾਡੇ ਘਰ ਬਲੈਕ ਕਲਰ ਦੀ ਹੈਗੀ ਹੈ, ਹਨਾ ਵੱਖਰੇ ਵੱਖਰੇ ਉਹਦੇ ਤੇ ਉਹ ਬਣੇ ਹੋਏ ਸੀ, ਟੂਲਸ ਵੀ ਹੈਗੇ ਸੀ, ਮਸ਼ੀਨ ਦੇ ਨਾਲ ਨਾ ਮੇਰੇ ਕੋਲ, ਨਹੀਂ ਹੈਗੀ ਸੀ ਮੇਰੇ ਕੋਲ ਤਾਂ, ਸਿੰਪਲ ਹੈਗੀ ਸੀ ਇੱਕ ਫਿਸ਼ ਸ਼ ਡੋਲਫਿਨ ਦੀ ਸ਼ੇਪ ਬਣੀ ਹੋਈ ਸੀ, ਬੜੀ ਅੱਛੀ ਸੀ ਤੇ ਉਹਦੇ ਤੇ ਨਾ, ਤਿੰਨ ਮੋਡ ਹੈਗੇ ਸੀ। ਮਸਾਜ ਦੇ, ਸਭ ਤੇ ਲੂਹ ਵਾਲਾ ਮੋੜ ਫਿਰ ਮੀਟ। ਲੀਅਮ ਫਿਰ ਹਾਈ।
ਸਾਡੇ ਵੀ, ਏਦਾਂ ਹੀ ਆ
ਉਹਦੇ ਅੱਗੇ ਨਾ, ਮਤਲਬ ਇੱਕ ਤੁਸੀਂ ਕਹਿ ਲਓ ਸਰਕੂਲਰ ਸ਼ੇਪ ਦਾ ਨਾ, ਕਾਫੀ ਮੋਟ ਪਹਿਲੇ ਨਾ, ਬਣਿਆ ਸੀ ਪੁਆਇੰਟਸ। ਤੇ ਅੱਗੇ ਉਹਦੇ ਨਾ, ਢੱਕਣ ਲਗਾਉਂਦੀ ਸੀ ਮੈਂ, ਅਗਰ ਜਿਵੇਂ ਤੁਹਾਨੂੰ ਅ ਪ੍ਰੈਸ਼ਰ ਜ਼ਿਆਦਾ ਚਾਹੀਦਾ, ਤੇ ਜਿਆਦਾ ਤੁਸੀਂ ਮੋਟਾ ਢੱਕਣ ਲਓ ਉਹਦਾ। ਅਗਰ ਤੁਹਾਨੂੰ ਹਲਕਾ ਪ੍ਰੈਸ਼ਰ ਚਾਹੀਦਾ, ਹਲਕਾ ਢੱਕਣ ਲੋ ਇਸ ਹਿਸਾਬ, ਨਾਲ ਉਹ ਮਸ਼ ਕਠਿਨ ਹੈਗੀ ਸੀ, ਤੇ ਅੱਛੀ ਨਿਕਲੀ ਹੈ ਕਾਫੀ ਬਸ। ਜਾਵਾਂਗੀ, ਅੱਜ ਮਾਰਕੀਟ ਵਿਚ ਦਿਖਾ ਕੇ ਆਂਦੀ ਆ ਮਸ਼ੀਨ, ਗੁਜ਼ਾਰਾ ਨੀ ਮੇਰਾ। ਤੇ ਇਸ ਮਸ਼ੀਨ, ਦੇ ਬਿਨਾਂ ਵੀ ਨਾ-
ਸਾਡੀ ਮਸ਼ੀਨ ਦੇ ਨਾਲ ਵੀ, ਟੂਲਸ ਬਨੇ ਇੱਕ ਬੋਲ ਵਾਲਾ ਬਣਿਆ ਹੋਇਆ, ਇੱਕ ਜਿਵੇਂ ਦਿਨ। ਨਹੀਂ ਅ-ਅ ਬੁਲੇਟ ਹੁੰਦੀ ਆ, ਅਗੇ ਬੰਦੂਕ ਵੀ ਹੁੰਦੀ ਹੈ। ਗੋਲੀ, ਉਸ ਵਾਕਣ ਦਾ ਬਣਿਆ ਹੈ ਤੇ ਤੇ ਹਾਂ, ਦੋ-ਤਿੰਨ ਹੈਗੇ ਨੇ ਉਹਦੇ ਨਾਲ ਏਦਾਂ ਦੇ ਬੰਨੇ ਹੋਏ। ਜਿਵੇਂ ਅਸੀਂ, ਟਰੈਵਲ ਕਰਕੇ ਆਈਏ ਸਾਡੀ ਲੱਤਾਂ ਜਿਵੇਂ ਪਿੰਨੀਆਂ ਹੁੰਦੀਆਂ ਨਾ, ਥੱਕ ਜਾਂਦੀਆਂ ਨੇ ਉਸ ਟਾਈਮ, ਉਹ ਫੇਰ ਬੜਾ ਰਿਲੀਫ਼, ਮਿਲਦਾ ਹੈ ਪੈਰਾਂ ਨੂੰ ਲਤ ਲੱਤਾਂ ਨੂੰ।
ਹਾਂ, ਅੱਛਾ ਇਹ ਚੀਜ਼ਾਂ ਨਾ ਹੋਣੀਆਂ ਚਾਹੀਦੀਆਂ ਨੇ ਘਰ। ਕਿਸੇ ਵੀ ਟਾਈਮ ਲੋੜ, ਪੈ ਜਾਂਦੀ ਹੈ ਚੀਜ਼ਾਂ ਦੀ ਹਨਾ। ਤੇ ਇਹ ਚੀਜ਼ਾਂ ਹੁਣ ਹੋ ਗਈਆਂ। ਬੜਾ ਇਹੋ ਜਿਹਾ ਟਾਈਮ ਆ ਜਾਏ, ਇਹੀ ਚੀਜ਼ਾਂ ਰਿਲੈਕਸ ਹੁੰਦੀਆਂ ਨੇ ਬੰਦੇ ਨੂੰ, ਕਿਉਂਕਿ ਉਹ ਤੇ ਟੈਮ ਗਿਆ, ਤੁਸੀਂ ਕਹਿ ਲਓ। ਹੈਨਾ, ਇੱਕ- ਦੂਜੇ ਦੀ ਕੋਈ ਜੀਵੇ ਲ ਲਤਾ ਕੁੱਟ ਦਿੰਦਾ ਸੀ, ਪਿੱਠਾਂ ਕੁੱਟ ਦਿੰਦਾ ਸੀ, ਨਈ ਅੱਜ ਪਹਿਲੇ ਤੇ, ਆਪ ਈ ਕਰਨਾ ਪੈਂਦਾ, ਸਭ ਕੁਛ- ਕੁਛ ਤੁਸੀਂ ਤੁਸੀ ਕੈ ਲੋ ਨਿੱਕੀਆਂ ਨਿੱਕੀਆਂ ਫੈਮਲੀਆਂ ਹੋ ਗਈਆਂ ਕੁਛ ਏਹ ਵੀ ਰੀਜ਼ਨ ਹੋ। ਗਿਆ ਹੈਨਾ? ਬੰਦਾ ਘਰ ਕੱਲਾ ਹੀ ਹੁੰਦਾ ਹੈਗਾ ਨਿੱਕੇ ਬੱਚਿਆਂ ਦੇ ਨਾਲ।
ਹਾਂ ਔ ਤੇ ਹੈਗਾ ਈ ਏ।
ਹੋਰ ਤੁਸੀਂ ਅੱਜ ਕੀ ਬਨਾਯਾ।
ਅਸੀਂ ਅੱਜ ਅੱਜ ਸੰਡੇ ਸੀ ਤੇ ਨਾਸ਼ਤਾ ਸਭ ਨੇ ਲੇਟ ਹੀ ਕੀਤਾ ਸੀ। ਫੇਰ ਤੇ ਬਸ ਫੇਰ ਨਾ ਅਸੀਂ ਕਿਆਂ ਚਲੋ। ਦਪੈਰ ਨੂੰ ਕੁਛ ਹਲਕਾ ਜੀ ਈ ਬਣਾ ਲੀਏ ਫੇਰ ਮੈਂ ਨਾ ਨ ਕੀਨ ਸੇਵੀਆਂ ਬਣਾਈਆਂ ਸੀ ਵਿਚ ਸਬਜ਼ੀਆਂ ਪਾ ਕੇ। ਤੇ ਗਾਜਰ ਸ਼ਿਮਲਾ ਮਰਚ ਪਾ ਲਈ ਸੀ ਤੇ ਟਮਾਟਰ। ਪਾ ਲਏ ਆਲੂ ਪਾ ਲਏ ਤੇ ਬਸ ਉਹੀਓ ਅਸੀਂ ਥੋੜੀ। ਥੋੜ੍ਹੀ ਸਾਰਿਆਂ ਨੇ ਖਾਧੀ ਤੇ ਹਾਂ। ਬਸ ਫੇਰ ਹੁਣ ਚਾਹ ਚੂ ਪੀਤੀ ਹੈ ਹਾਂਜੀ। ਸਾਰੇ ਹਫ਼ਤੇ ਬਣਾ ਕੇ ਨਾ ਸਵੇਰੇ ਸ਼ਾਮੀ ਸਵੇਰੇ ਸ਼ਾਮੀ ਸੰਡੇ ਨੂੰ ਤਾਂ ਬੰਦਾ ਹੁੰਦਾ ਹੈ ਵੀ। ਹੁਣ ਕੀ ਬਣਾਈਏ ਹੁਣ ਹੁ ਰਹਿਣ ਦੋ ਬਸ ਹੁਨ ਰਾਤੀ। ਰਾਤੀ ਵੇਖਾਂਗੇ ਇੱਕੋ ਵਾਰੀ ਬਣਾਵਾਂਗੇ। ਨਾਲੇ ਸੰਡੇ ਨੂੰ ਕੋਈ ਨਾ ਕੋਈ ਕਦੀ ਗੁਰਦੁਆਰੇ ਅਸੀਂ ਚਲੇ ਜਾਂਦੇ ਹਾਂ ਤੇ ਫੇਰ। ਪਿੱਛੇ ਫੇਰ ਹੁੰਦੇ ਵੀ ਦੋ ਜਣੇ ਮੰਮੀ ਡੈਡੀ ਹੋ ਗਏ ਜਾਂ। ਫੇਰ ਹੁੰਦਾ ਵੀ ਚੱਲ ਕੁਛ ਉਹੀ ਬਣਾ ਲਈਏ ਹਲਕਾ ਜਿਹਾ ਖਿਚੜੀ ਜਾਂ ਕੁਛ। ਚਾਵਲ ਬਸ ਇਹੀ ਵਰ ਬਣਦਾ। ਜਾਂ ਫਿਰ ਜਾਦਾ ਹੋਏ ਬਾਜ਼ਾਰੋਂ ਲੈ ਆਈਦਾ।
ਘਰ ਦੇ ਨੇੜੇ ਈ ਬਾਜ਼ਾਰ ਹੈਗਾ ਤੁਆਨੂੰ ਤੇ ਇੰਨਾ ਔਖਾ ਵੀ ਨੀ ਹੁੰਦਾ ਹੈਨਾ ਤੇ। ਐ ਤੁਆਨੂੰ ਕਾਫ਼ੀ ਸੁੱਖ ਹੈਗਾ ਕੋਈ ਵੀ ਚੀਜ਼ ਲੈ ਕੇ ਆੱਣੀ ਵੇ ਈਵਨ ਤੁਆਡੇ ਘਰ ਦੇ ਨੇੜੇ ਸਾਰੀ ਸ਼ੋਪਸ ਹੈਗੀ। ਨੇ ਹੈਨਾ ਕੋਈ ਗੈਸਟ ਵਗੈਰਾ ਆੰਦਾ ਔਖਾ ਨੀ ਹੁੰਦਾ ਤੁਹਾਨੂੰ।
ਹਾਂਜੀ ਹਾਂਜੀ ਕੱਪੜੇ ਦੀ ਵੀ ਹੈਗੀ ਐ। ਥੋੜੀ ਅੱਗੇ ਜਾਓ ਡੋਕਟਰ ਵੀ ਹੈਗਾ ਬੈਂਕ ਵੀ ਹੈਗਾ ਏ।
ਤੇ ਮੈਂ ਸੁਣੀਆ ਪੁਲਿਸ ਚੋਂਕੀ ਵੀ ਤੁਆਡੇ ਘਰ ਦੇ ਨੇੜੇ ਹੀ ਹੈਗੀ। ਕੀ ਏ ਹੈ। ਸਾਰੀ ਚੀਜ਼ਾਂ ਤੁਸੀਂ ਨੇੜੇ ਰੱਖੀਆਂ ਹੋਈਆਂ ਹੈਂ ਬੜੀ ਸੋਹਣੀ ਜਗ੍ਹਾ ਤੇ ਘਰ ਲੀਤਾ। ਤਾਂ ਤੁਸੀਂ ਹੈਂ। ਚਲੋ ਲਾਓ ਕਦੇ ਚੱਕਰ। ਕ ਤੁਸੀਂ ਕਿੰਨਾ ਚਿਰ ਹੋ ਗਿਆ ਤੁਸੀਂ ਆਏ ਹੀ ਨੀ।
ਹਾਂਜੀ ਬਸ ਹੁਣ ਸਕੂਲ ਖੁੱਲ੍ਹੇ ਨੇ ਤੇ ਬਸ ਹੁਣ ਥੋੜਾ ਰ ਲਰ ਕੰਟੀਨਿਊ ਹੋ ਜਾਣ ਬੱਚੇ ਫੇਰ ਵੇਖਨੇ ਆਂ ਚੱਕਰ ਲਾਨੇ ਆ।
ਹਾਂ ਹਾਂ ਲੈ ਕੇ ਆਣਾ ਹੋਰ। ਮੰਮੀ ਪਾਪਾ ਨੂੰ ਵੀ ਲੈ ਕੇ ਆਣਾ ਬੋਤ ਚਿਰ ਹੋ ਗਿਆ ਤੁਸੀਂ ਆਏ ਹੀ ਨੀ ਮਿਲੇ ਨੀ। ਬੰਦਾ ਆਂਦਾ ਜਾਂਦਾ ਤਾਂ ਹੀ ਪਤਾ ਲੱਗਦਾ ਨਾ। ਨਈ ਰਿਸ਼ਤੇਦਾਰੀਆਂ ਦਾ ਬੱਚਿਆਂ ਨੂੰ ਵੀ ਬੱਚਿਆਂ ਚ ਵੀ ਪਿਆਰ ਤਾਂ ਹੀ ਬਣਦਾ ਆਪਸ ਵਿੱਚ।
ਹਾਂਜੀ ਹਾਂਜੀ।
ਬਸ ਮੌਸਮ ਬਣਿਆ ਹੋਇਆ ਬਾਰਿਸ਼ ਆਲਾ ਉਡੀਕਦੀ ਪਈ ਆ ਕਦੋਂ ਬਾਰਿਸ਼ ਆਏ। ਬਾਰਿਸ਼ ਹੀ ਨੀ ਆਂਦੀ ਪਈ ਸਵੇਰ ਦੀ।
ਕਈ ਪਾਸੇ ਹੋ ਰੀ ਆ ਬਾਰਿਸ਼ ਤੇ ਕਈ ਪਾਸੇ ਬਸ ਬੱਦਲ ਸਾਡੇ ਬਣਦਾ ਏ। ਥੋੜ੍ਹੀ ਜੀ ਬਾਰਿਸ਼ ਹੋਦੀ ਹੈ ਤੇ ਬਸ।
ਹਾਂਜੀ ਹਾਂਜੀ।
ਹਾਂਜੀ।
ਚਲੋ ਜੀ ਠੀਕ ਹੈ ਜੀ ਅੱਛਾ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ।